ਹਾਂਜੀ ਦੀ ਹੈਲੋ, ਸਤਿ ਸ੍ਰੀ ਅਕਾਲ ਜੀ
ਹਾਂਜੀ ਸਾਸਰੀ ਕਾਲ,
ਹੈਲੋ, ਵਧੀਆ ਤੁਸੀਂ ਦੱਸੋ ਆ ਰਹੀ ਆਵਾਜ਼ ਹੁਣ? ਸੱਚ ਸਤਿ ਸ਼੍ਰੀ ਅਕਾਲ ਜੀ ਵਧੀਆ, ਤੁਸੀਂ ਦੱਸੋ ਕਿਵੇਂ ਹੋ?
ਬਸ ਕੁਛ ਨਹੀਂ ਫ੍ਰੀ ਸੀ ਬੈਠੀ
ਕੀ ਕਰਦੇ ਮੈਂ ਕਿਹਾ ਅੱਛਾ ਫਰੀ ਆਹ ਕੁਛ ਨੀ ਯਾਰ ਮੈਂ ਤੇ ਫ੍ਰੀ ਨੀ ਹੋਈ ਸਾਡੇ ਇਥੇ ਪਾਣੀ ਅੱਛਾ ਅੱਛਾ ਤੁਸੀ ਤਾਂ ਸ਼ਿਕੰਜਵੀਂ ਬਣਾ ਰਹੇ ਹੋ ਗਰਮੀ ਹੈ ਸਾਡੇ ਅਸੀਂ ਤਾਂ ਪਾਣੀ ਤਾਂ ਲਾਈਟ ਤੋਂ ਬਿਨਾਂ ਬੈਠੇ ਹਾਂ ਸਾਡੇ ਘਰ ਪਾਣੀ ਦੀ ਬੜੀ ਦਿੱਕਤ ਆ ਰਹੀ ਹੈ
ਅੱਛਾ, ਕੀ ਹੋ ਗਿਆ ਲਾਈਟ ਆਈ ਨੀ?
ਲਾਈਟ ਟ ਨੀ ਹੈ ਪਾਣੀ ਨੀ ਹੈ ਲਾਈਟ ਕਰਕੇ ਪਾਣੀ ਦੀ ਯਾਰ ਕਿਸੇ ਨੇ ਬੱਚਿਆਂ ਨੇ ਨਾ ਵੇਸਟ ਕਰਤਾ ਪਾਣੀ ਪਾਣੀ ਵੇਸਟ ਕਰ ਸਾਰਾ ਮਨ ਲੱਗਦਾ, ਰਾਤੀ ਚਲਦਾ ਰਹਿ ਗਿਆ ਟੂਟੀ ਵਗੈਰਾ। ਕਿਹਾ ਵੀ ਸੀ ਬੱਚਿਆਂ ਨੂੰ ਸਮਝਾਇਆ ਵੀ ਸੀ ਵੀ ਪਾਣੀ ਦਾ ਧਿਆਨ ਰੱਖਿਓ, ਪਰ ਉਹਨਾ ਨੂੰ ਸੀਗਾ ਕਿ ਚਲੋ ਲਾਈਟ ਹੈਗੀ ਹੈ। ਅਚਾਨਕ, ਲਾਈਟ ਚਲੇ ਗਈ। ਉਹ ਪਾਣੀ ਆ ਨੀ ਰਿਹਾ ਹੁਣ। ਬੜਾ ਔਖਾ ਯਾਰ ਪਾਣੀ ਬਿਨਾਂ ਹੋਰ ਹਾਂ ਫਿਰ ਪੈਂਦੀ ਹੈ ਹੋਰ ਮੈਂ ਕਿੰਨਾ ਸਮਝਾਇਆ ਸੀ ਬੱਚਿਆਂ ਨੂੰ ਕਿ ਪਾਣੀ ਵੇਸਟ ਨਾ ਕਰਿਓ ਉਹ ਕਿਤੇ ਮੈਂ ਬਹਾਰੋਂ ਗਲੀ-ਗੁਲੀ ਧੋਤੀ ਬਸ ਉਹ - ਪਾਣੀ, ਸਾਰਾ ਮੈਨੂੰ ਪਤਾ ਪਤਾ ਨੀ ਲੱਗਿਆ, ਉਸ ਬਾਦ ਮੋਟਰ ਭਰੀ ਨੀ ਪਾਣੀ ਚਲਾਇਆ ਨੀ ਮੋਟਰ ਉਹ ਪਾਣੀ ਭਰਿਆ ਹੀ ਨਹੀਂ ਮੈਂ ਤਾਂ ਹੀ ਪੁੱਛੀ ਰਹੀ ਸੀ, ਮੈਂ ਕਿਹਾ ਤੁਹਾਡੇ ਘਰ ਆ ਰਿਹਾ ਹੈ ਪਾਣੀ ਤਾਂ ਮੈਂ ਕਿਹਾ ਥੋੜਾ ਪੁੱਛ ਪੱਛਾ ਪਾਣੀ, ਪੂਣੀ ਦਾ।
ਸਾਡੇ ਤਾਂ ਮਈ ਸਾਡੇ ਤਾਂ ਸਹੀ ਆਉਂਦਾ ਸਾਡੇ ਤਾਂ ਵੀ ਮੋਟਰ ਨਵੀ ਲੱਗੀ ਸੀ ਨਾ, ਹੁਣ ਪਾਣੀ ਨੂੰ ਜ਼ਿਆਦਾ ਟਾਈਮ ਵੀ ਨੀ ਲੱਗਦਾ। ਕਈਆਂ ਟੈਂਕੀ ਭਰਨ ਨੂੰ ਟਾਈਮ ਲੱਗਦਾ ਨਾ ਜ਼ਿਆਦਾ ਫਿਰ, ਜ਼ਿਆਦਾ ਸਮਰਸੀਬਲ ਹੈ ਨਾ ਸਾਡੇ ਹਾਂ।
ਕਿ, ਉਹ ਪਹਿਲਾਂ ਵੀ ਲੈਵਲ ਨੀਚੇ ਚਲਾ ਗਿਆ ਸੀ ਪਾਣੀ ਦਾ।
ਹਾਂ, ਸਾਡੇ ਵੀ, ਮੇਰੇ ਮੰਮਾ ਦੇ ਘਰ
ਹਾਂਜੀ, ਅੱਛਾ ਉਹਨਾਂ ਦੇ ਵੀ ਆਈ ਸੀ, ਹਾਂ ਸਾਡੇ ਨਾਲ ਦਿਆਂ ਦੇ ਵੀ ਹੋ ਗਿਆ ਅੱਛਾ, ਅੱਛਾ ਜੀ। ਅਸੀਂ ਵੀ ਕਰਵਾ ਤਾਂ ਚੁੱਕੇ ਆ ਪਰ ਫੇਰ ਵੀ ਨਾ ਦਿੱਕਤ ਆ ਰਹੀ ਕਿਉਂਕਿ ਭਰਨ ਨੂੰ ਟਾਈਮ ਲੱਗਦਾ ਸੀ ਤੇ ਉਹ ਫੇਰ ਮੈਂ ਮਤਲਬ ਵੀ ਪਾਣੀ ਮਿਸ ਸ ਹੋ ਗਿਆ ਤੇ ਮਤ
ਸਾਡੇ ਇੱਥੇ ਪਤਾ ਕੀ ਆ ਸਾਡੇ ਇਹ ਥੋੜਾ ਇੱਧਰ ਹਜੇ ਇਨੇ ਪਲਾਟ ਖਾਲੀ ਪਏ ਨੇ ਹਜੇ ਲੋਕ
ਅੱਛਾ ਘਰ ਨੀ ਬਣਾਏ ਅੱਛਾ ਤੁਹਾਡੇ ਏਰੀਏ ਦਾ ਫ਼ਰਕ ਪੈਂਦਾ ਹੁਣ ਸਾਡੇ ਏਰੀਏ ਚ ਤੁਸੀਂ ਮੰਨੋਗੇ ਥੋੜਾ ਜਿਹਾ ਸਿਸਟਮ ਦੂਜਾ ਹੈ ਇੱਥੇ ਮਤ ਮਤਲਬ ਬਿਨਾਂ ਹਰ ਇੱਕ ਨੇ ਸਮਰਸੀਬਲ ਲਾ ਰ ਸਰਕਾਰੀ ਪਾਣੀ ਤਾਂ ਆ ਰਿਹਾ ਸਰਕਾਰੀ ਪਾਣੀ ਨਾਲ ਹੀ ਸਰ ਰਿਹਾ ਮੈਂ ਹੁਣ ਸਰਕਾਰੀ ਪਾਣੀ ਆਇਆ ਤੇ ਬਾਲ ੁੀਆਂ ਭਰੀਆਂ ਫੇਿਰ ਉਹ ਤਾਂ ਆ ਰਿਹਾ ਪਰ ਨਾ ਲੈਵਲ ਥੋੜਾ ਉੱਚਾ ਐ ਉੱਚੇ ਲੈਵਲ ਕਰਕੇ ਪਾਣੀ ਸਾਡੇ ਨਾ ਉਹ ਔਖਾ ਚੱੜਦਾ ਐ। ਹਾਂਜੀ, ਉਹ ਫੇਰ ਨਾਲ ਵਾਲਿਆਂ ਦੇ ਵੀ ਕੱਲ ਪਾਈਪ ਹਮ ਖ਼ਰਾਬ ਹੋ ਗਿਆ ਸੀ ਤੇ ਮਤਲਬ ਇਸ ਕਰਕੇ ਸਾਨੂੰ ਪਾਣੀ ਨਾ ਸਾਨੂੰ ਦੇਣਾ ਪਿਆ ਉਹਨਾਂ ਨੂੰ ਪਾਈਪ ਲਗਾ ਕੇ ਸਾਨੂੰ ਇਸ ਚੀਜ਼ ਦੀ ਬੜੀ ਦਿੱਕਤ ਆਈ ਪਾਣੀ ਦੀ।
ਹਾਂ
ਖੁਦ ਹੀ ਅਸੀਂ ਵੇਸਟ ਕਰ ਦਿੰਦੇ ਹਾਂ ਫੇਰ ਉਹ ਚਲੋ ਅਸੀਂ ਤਾਂ ਕੀ ਕਹਿਣਾ ਅਸੀਂ ਆਪ ਈ ਜੇ ਪਾਣੀ ਦੀ ਸੰਭਾਲ ਕਰਾਂਗੇ ਤਾਂ ਈ ਐ ਨਾ
ਸਹੀ ਗੱਲ ਨਹੀਂ ਪਾਣੀ ਸੰਭਾਲ ਤਾਂ ਬਹੁਤ ਜ਼ ਪਾਣੀ ਦੀ ਵੈਲਿਊ ਤਾਂ ਉਦੋਂ ਪਤਾ ਲੱਗਦੀ ਜਦੋਂ ਨਹੀਂ ਮਿਲਦਾ ਬੰਦੇ ਨੂੰ ਹਨਾ ਬੰਦਾ ਕਿਵੇਂ ਥੋੜ੍ਹੀ ਦੇਰ ਪੀਣ ਲਈ ਨਾ ਮਿਲੇ ਮਤਲਬ ਮਰਨ ਵਾਲਾ ਹੋ ਜਾਂਦਾ ਏ।
ਹੋਰ ਪਤਾ ਲਾਈਟ ਬਿਨਾਂ ਤੇ ਸਰ ਸਕਦਾ ਐ, ਆਪਾਂ ਲਾਈਟ ਤੇ ਬਿਨਾ ਫੇਰ ਵੀ ਸਾਰ ਲੈਂਦੇ ਆ ਪਰ ਪਾਣੀ ਬਿਨਾਂ ਬਹੁਤ ਔਖਾ ਹੋਇਆ ਪਿਆ ਸੀ।
ਦੇਖਲੋ ਭਗਵਾਨ ਨੇ ਰੱਬ ਨੇ ਸਾਨੂੰ ਕੁਦਰਤ ਨੇ ਮਤਲਬ ਕਿੰਨੀ ਫਰੀ ਵਿੱਚ ਐਡੀ
ਕਿੰਨੀ ਹਨਾ ਪਰ ਅਸੀਂ ਵੀ ਨਾ ਸ਼ੁਕਰੇ ਆਂ, ਕਦਰ ਨੀ ਕਰਦੇ ਬਿਲਕੁਲ, ਬਿਲਕੁਲ ਹੁਣ ਦੇਖਿਆ ਨੀ ਉਹ ਨਾਲੇ ਜੇ ਕਿੰਨੀ ਜਿਵੇਂ ਆਪਣਾ ਕਹਿੰਨੇ ਦੇਖਦੇ ਨਾਲਿਆਂ ਦੇ ਵਿੱਚ ਹੀ ਲਿਫ਼ਾਫੇ ਸੁੱਟ ਦਿੰਦੇ ਐ। ਹਨਾ, ਨਾਲੇ ਪਾਣੀ ਚਲੋ ਪਸ਼ੂ ਤਾਂ ਪੀਂਦੇ ਹੈ ਨਾ।
ਪਸੂ ਪੀਂਦੇ ਐ, ਹਾਂ ਨਹੀਂ ਸਾਡੇ ਤੇ ਇੱਥੇ ਗਾਵਾਂ ਵਗੈਰਾ ਆਂਦੀਆਂ ਨੇ ਨਾ, ਆਂਦੀਆਂ ਰਹਿੰਦੀਆਂ ਨੇ ਇੱਥੇ, ਮੈਂ ਤਾਂ ਜਰੂਰ ਬੱਚਿਆਂ ਨੂੰ ਕਹਿੰਦੀ ਨਹੀਂ ਪਾਣੀ ਰੱਖ ਇਹਨਾਂ ਲਈ ਪਾਣੀ ਰੱਖੋ। ਮੈਂ ਤਾਂ ਬਾਲਟੀ ਭਰ ਕੇ ਆਪ ਵੀ ਦੇ ਦਿਨੀ
ਅੱਛਾ, ਅੱਛਾ ਜੀ ਉੱਪਰ ਵੀ ਰੱਖ ਦਿਓ
ਬਚਾਰੀਆਂ ਇੰਨੀਆਂ ਤਿਹਾਈਆਂ ਹੁੰਦੀਆਂ ਛੱਤ ਤੇ ਮੈਂ ਉਹ ਰੱਖਿਆ ਹੋਇਆ ਮਿੱ ਪਟੀ ਦਾ ਭਾਂਡਾ ਰੱਖਿਆ ਹੋਇਆ। ਟਾਈਪ ਖੁੱਲੇ ਖੁੱਲੇ ਆਂਦੇ ਨੀ ਜਾਨਵਰਾਂ ਦੇ ਲਈ, ਚਿੜੀਆਂ ਚੁੜੀਆਂ ਲਈ ਰੱਖੇ ਹੋਏ ਨੇ, ਹੂੰ, ਉਹ ਪੰਛੀ ਫੇਰ ਬੜੇ ਸ਼ਰਾਰਤੀ ਹੁੰਦੇ ਨੇ। ਹਾਂ ਮੋਰ ਵੀ ਆਂਦੇ ਆ ਮੇਰੇ ਤਾਂ ਘਰ ਮੋਰ ਆਂਦੇ ਆ ਬਹੁਤ। ਪੰਛੀ ਵੀ ਇੰਨੇ ਸ਼ਰਾਰਤੀ ਹੁੰਦੇ ਹਾਂ ਮੋਰ ਸਾਡੀ ਛੱਤ ਤੇ ਸਾ ਇਧਰ ਥੋੜਾ ਅੱਗੇ ਜਾ ਕੇ ਖੇਤ ਪੈਂਦੇ ਨੇ ਪਰ ਸਾਡੇ ਚਾਹੇ ਖੇਤ ਵੀ ਨੀ ਕਲੋਨੀ ਤਾਂ ਬਹੁਤ ਵਧੀਆ ਬਟ ਇਥੇ ਮਤਲਬ ਆਉਂਦੇ ਬਹੁਤ ਮੋਰ
ਹਾਂ, ਸ਼ਹਿਰ ਵਿੱਚ ਮੇਨ ਮੇਨ ਸਿਟੀ ਚ ਮਤਲਬ ਇੱਕ ਤੇ ਜਾਂਦਾ ਓਥੇ ਪਾਣੀ ਦੀ ਬੜੀ ਦਿੱਕਤ ਹੋ ਜਾਂਦੀ ਆ ਸਾਨੂੰ।
ਹਾਂ।
ਉਹ ਹੁਣ ਮੈਂ ਉਸ ਦਿਨ ਦੇਖਾ ਤਲਾਬ ਵਿੱਚ ਹੂੰ, ਹਾਂ ਅਸੀਂ ਥੋੜਾ ਜਾ ਮੇਨ ਨਾ ਸਾਡਾ ਥੋੜਾ ਜਾ, ਅੱਛਾ ਤੁਹਾਡੇ ਨੀ ਆ ਦਿੱਕਤ ਸਾਡੇ ਹੈਗੀ ਆ ਦਿੱਕਤ ਨਾ। ਜਿਵੇਂ ਲਾਈਟ ਚਲੀ ਗਈ ਨਾ ਨਾਲ ਦੀ ਨਾਲ ਪਾਣੀ ਬੰਦ ਹੋਜੇਗਾ ਬਸ ਅੱਜ ਸਾਡੀ ਗਲਤੀ ਇਹ ਹੋ ਗਈ ਅਸੀਂ ਸਵੇਰੇ ਫਿਰ ਮੋਟਰ ਨੀ। ਪਾਣੀ ਚਲਾਇਆ ਨੀ, ਉਹ ਟੈਂਕੀ ਭਰੀ ਨੀ ਅੱਜ ਬਸ ਉਹਖ
ਉਹ ਛੁੱਟੀ ਵਾਲੇ ਦਿਨ ਥੋੜਾ ਉੱਠਣ ਦਾ ਹੀ ਹੋ ਜਾਂਦਾ ਨਾ ਵੀ ਉੱਠਦਾ ਵੀ ਨੀ ਹਰੇਕ ਹੁੰਦਾ ਟਾਈਮ ਤੇ ਥੋੜਾ ਬੱਚੇ।
ਕਲ ਮੈਂ ਗਈ ਹੋਈ ਸੀ ਨਾ ਮਿੱਟੀ ਮੁਟੀ ਸੀਗੀ ਹਣਾ ਉਹ ਪਾਈਪ ਲਗਾ ਕੇ ਨਾ ਕਿਧਰ ਸਾਰਾ ਧੋਤਾ, ਧੋਤਾ ਕੱਪੜੇ ਵੀ ਧੋਤੇ ਉਹ ਫੇਰ ਪਾਣੀ ਮੈਂ ਚ ਭੁੱਲ ਗਈ ਮੋਟਰ ਚਲਾਣੀ ਮੇਰਾ ਹੋ ਗਿਆ। ਹੁਣ ਕੰਮ ਮੇਰਾ ਸਾਰਾ ਲੇਟ ਹੋ ਗਿਆ। ਤੁਹਾਡੇ ਕਿਵੇਂ ਸੀ, ਮੌਸਮ ਠੀਕ ਸੀਗਾ।
ਮੌਸਮ ਤਾਂ ਹਾਂਜੀ ਫ਼ਰਕ ਹੈ ਕੁਛ ਬਾਰਿਸ਼ ਹੋਈ ਹੋਈ ਹੈ। ਹਨਾ, ਮੌਸਮ ਤਾਂ ਵਧੀਆ ਕੱਲ੍ਹ ਰਾਤ ਅਸੀਂ ਏਸੀ ਵਗੈਰਾ ਵੀ ਨਹੀਂ ਲਾਇਆ ਮਤਲਬ ਅੱਧਾ ਘੰਟਾ ਕੂਲਰ ਲਗਾਇਆ ਹੋੜਾ ਉਸ ਤੋਂ ਬਾਅਦ ਕੂਲਰ ਵੀ ਨੀ ਲਗਾਇਆ ਅਸੀਂ।
ਮੈਂ ਹੁਣ, ਤਾਂ ਹੀ ਤਾਂ ਪਹਿਲਾ ਪਾਣੀ ਮੈਂ ਹੁਣ ਪਾਣੀ ਵੀ ਔਖਾ ਹੋਇਆ ਐ। ਹੋਰ ਚਲੋ। ਪਾਣੀ ਵੀ ਦੇਖੋ, ਸਾਫ਼- ਸੁਥਰਾ ਵੀ ਰੱਖਣਾ ਚਾਹੀਦਾ। ਨਾ ਅਸੀਂ ਲੋਕਾਂ ਨੇ ਨਦੀਆਂ ਦਾ ਪਾਣੀ ਵੀ ਤਾਂ ਇੰਨਾ ਗੰਦਾ ਕਰ ਰੱਖਿਆ ਤੇ। ਖਿਆ ਨੀ ਜਿਹੜਾ ਆਂਦਾ ਚੱਲ ਸਮਾਨ ਵਿੱਚ ਹੀ ਸੁੱਟ ਦਿੰਦੇ ਆ ਕੱ ਕੱਪੜਾ ਕਿਸੇ ਨੇ ਸੁੱਟਤੇ ਕਿਸੇ ਨੇ ਲਿਫਾਫੇ ਸੁੱਟ ਤੇ ਵਿੱਚ ਹੀ ਤਾਂ ਸੁੱਟੀ ਜਾਂਦੇ ਆ।
ਉਹ ਗੰਗਾ ਮਈਆ ਦੇਖੋ, ਕਿੰਨੀ ਮੈਲੀ ਕੀਤੀ ਹੋਈ ਐ ਲੋਕਾਂ ਨੇ ਹੈਂ, ਮਤਲਬ ਸਾਡੇ ਹਿੰਦੂਆਂ ਦੇ ਬਹੁਤ ਉਹ ਕਰਦੇ ਆ ਗੰਗਾ ਮਾਤਾ ਦਾ ਕਿੰਨੀ ਮੈਲੀ ਕਰ ਰੱਖੀ ਐ, ਉਹ ਵੀ ਬਚਾਰੀ ਹਾਂ।
ਦੀ ਹੈ, ਉਹ ਵੀ ਮੂਰਤੀਆਂ ਉਹਦੇ ਵਿੱਚ ਸੁੱਟ ਦਿੰਦੇ ਆ। ਹਣਾ, ਪਾਣੀ ਦੀ ਦੇਖੋ ਕਦਰ ਕਰੋ ਨਾ ਹੈ ਤੇ ਪਾਣੀ ਵੀ ਹਾਰੀ ਆਏਗਾ ਹੁਣ ਦੇਖੋ ਜੇ ਬਾਰਿਸ਼ ਆਏਗੀ ਬਿਲਕੁਲ, ਬਿਲਕੁਲ ਹੁਣ ਤਾਂ ਆਪਾਂ ਪਾਣੀ ਤਾਂ ਤੰਗਾ ਆ। ਕੀ ਪਤਾ ਕਦੋਂ ਬਾਰਿਸ਼ਾਂ ਪੈ ਜਾਣ ਤੇ, ਹੜ੍ਹਾਂ ਦੀ ਮਿੰਟ ਚ ਤਾਂ ਹੜ ਆ ਜਾਂਦਾ। ਹੁਣ ਸਾਡਾ ਨਾ, ਬਿਲਕੁਲ ਹੀ, ਸਾਨੂੰ ਇਹ ਹੋ ਜਾਂਦਾ ਹੈ ਨਦੀਆਂ ਭਰ ਜਾਂਦੀਆਂ ਨਦੀਆਂ ਭਰ ਜਾਂਦੀ ਆ ਮਿੰਟ ਚ ਮਿੰਟ ਚ ਨਦੀ
ਹੂ ਸਹੀ ਗੱਲ ਹੈ।
ਹਮ,
ਉਹੀ ਐ ਨਾ ਵੀ ਕਦੇ ਪੀਣ ਨੂੰ ਨੀ ਮਿਲਦਾ। ਕਦੇ ਕਿਤਨਾ ਜਿਆਦਾ ਵੇਸਟ ਹੁੰਦਾ ਏਨਾ ਹਮ।
ਪਾਣੀ ਨਾਲ ਹੀ ਹੋਇਆ, ਫਿਰ ਪਾਣੀ ਦੀ ਵੀ ਬੜਾ ਨੁਕਸਾਨ, ਬਹੁਤ ਨੁਕਸਾਨ ਹੈ ਬਸ ਹੁਣ ਇਹੀ ਡਰਦੇ ਹਾਂ ਪਰ ਸਾਡੀ ਨੀ ਕਰਦਾ, ਕਹਿੰਦੇ ਨਾ ਕੁਦਰਤ ਨਾਲ ਖਿਲਵਾੜ ਨਾ ਕਰੋ। ਕੁਦਰਤ ਨੂੰ ਆਪਾਂ ਕੁਛ ਸਮਝਦੇ, ਹੀ ਨੀ ਕੁਦਰਤ ਨਾਲ ਖਿਲਵਾੜ ਪੇੜ ਕੱਟ ਤੇ। ਹ ਹਰ ਚੀਜ਼ ਤਾਂ ਪਾਓ ਘਰ ਦੀ। ਘਰ ਬਣਾਈ ਜਾਂਨੇ ਆਂ, ਬੰਦਾ ਕਦਰ ਨੀ ਕਰਦਾ ਫੇਰ, ਫਿਰ ਜਿਹੜੀ ਕੁਦਰਤ ਆ ਉਹ ਬੰਦੇ ਦੀ ਕਦਰ ਨੀ ਕਰਦੀ।
ਹਾਂ ਹੁਣ ਜਿਹੜੇ ਪੇੜ ਇੰਨੇ ਕੱਟ ਤੇ ਹੁਣ ਇਹਦੇ ਕਰਕੇ ਹੜ ਹੁੜ ਆ ਰਹੇ ਨੇ ਦੇਖੋ ਜਿਹੜੇ ਆਉਂਦੇ ਨੇ ਇੰਨੇ ਹੜ ਆਉਂਦੇ ਨੇ ਪੇੜ ਕੱਟੀ ਜਾਂਦੇ ਨੇ ਹੁਣ ਮਤਲਬ ਉਹ ਪਾਣੀ ਕਿੱਥੇ ਜਾਵੇ, ਹੁਣ ਪੇਡਾਂ ਪੇਡਾਂ ਦੀ ਜਿਹੜਾ ਸੰਭਾਲ ਕੇ ਰੱਖਦੀਆਂ ਪਾਣੀ। ਹੁਨੇ ਏ ਤਾਂ ਆਪਾਂ ਸਕੂਲਾਂ ਵਿੱਚ ਵੀ ਪੜ੍ਹਿਆ ਹੋਇਆ, ਪਰ ਬੰਦੇ ਨੂੰ ਇਹ ਆਮ ਗੱਲ ਸਮਝ ਨੀ ਆਉਂਦੀ ਹੈਨਾ, ਘਾ ਆਲੇ ਮੈਦਾਨ ਜਿਹੜੇ ਸੀਗੇ ਜਿਹੜੇ ਘਾ ਆਲੇ ਮੈਦਾਨ ਇੰਨਾ ਇੰਨਾ ਪਾਣੀ ਸੋਖ ਲੈਂਦੇ ਨੇ, ਉਹ ਮੈਦਾਨਾਂ ਨੂੰ ਖਤਮ ਕਰਕੇ ਫੈਕਟਰੀਆਂ ਲਾ ਰਹੇ ਨੇ ਇੰਨੀਆਂ ਬੜੀਆਂ ਬੜੀਆਂ ਇਹਨਾਂ ਨੇ ਕਿੱਲਿਆਂ ਚ ਕੋਠੀਆਂ ਬਣਾ ਰ ਨੇ ਪੱਥਰ ਹੀ ਪੱਥਰ ਲਾ ਰਹੇ ਨੇ ਜਗ੍ਹਾ ਤੇ, ਉਹੀ ਹੈ ਵੀ ਫੇਿਰ ਉਹ ਪਾਣੀ ਜਾਏ ਕੀਥੇ।
ਬਿਲਕੁਲ ਪਤਾ ਕੀ ਹੈ ਪਾਣੀ ਹਰ ਇੱਕ ਨੇ ਨੀ ਕਿ ਪਾਣੀ ਪਾਣੀ ਹੈ ਉਹਦੀ ਰਿਸਪੈਕਟ ਕਰੋ ਜੰਗਲ ਹੈ ਪੇੜ ਪੌਦੇ ਐ ਪੇੜ ਪੌਦੇ ਲਗਾਓ, ਹੁਣ ਸਾਡੇ ਇੱਥੇ ਇੰਨੀ ਹਰਿਆਵਲੀ ਸੀ। ਪੇੜ ਪੌਦੇ ਕੱਟ ਤੇ, ਹੈਨਾ, ਕਿਸੀ ਕਿਸੀ ਚੀਜ਼ ਦਾ, ਹਰ ਚੀਜ਼ ਦਾ ਸਾਈਡ ਇਫੈਕਟ ਤੂੰ ਬੈਂਦਾ, ਕਦੋ ਵੀ ਤੁ ਨਰਾਜ ਹੁੰਦਾ। ਦੀਆ ਹੈ, ਫਿਰ ਇੱਕਦਮ। ਤੂਫਾਨ ਇਕਦਮ ਝੱਖੜ ਇਕਦਮ ਭੂਚਾਲ
ਹੁਣ ਦੇਖੋ, ਹਾਂ ਸਹੀ ਗੱਲ ਹੈ, ਹੁਣ ਦੇਖੋ ਤੁਸੀਂ ਹਾਂ ਫੇਰ ਦੇਖੋ ਕਿੰਨੀ ਗਰਮੀ ਵੱਧ ਰਹੀ ਐ ਕਿਉਂ ਵੱਧ ਰ ਕਿਉਂਕਿ ਵਾਤਾਵਰਨ ਦਾ ਸੰਤੁਲਨ ਹੀ ਬਗੜ ਗਿਆ।
ਹਾਂ, ਪਰ ਬੀਗੜ ਗਿਆ, ਆਪਾਂ ਕਿਹਨੇ ਕੀਤਾ, ਇਨਸਾਨ ਨੇ ਕੀਤਾ, ਹੁਣ ਤੁਸੀਂ ਦੇਖੋ ਅੱਗੇ ਆਪਾਂ ਗੱਡੀ ਚ ਪੂਰਾ ਪਰਿਵਾਰ ਜਾਂਦਾ ਸੀ ਹੁਣ ਇੱਕ ਚਾਰ ਸਾਰੇ ਮੈਂਬਰ ਕੋਲ ਗੱਡੀ ਹੈ। ਹਰ ਮੈਂਬਰ ਕੋਲ ਗੱਡੀਿਆ ਉਹ ਗੱਡੀਆਂ ਚ ਜਾਂਦਾ ਸਕੂਟੀਆਂ ਤੇ ਜਾਂਦਾ ਚੱਲ ਕੇ ਤਾਂ ਰਾਜੀ ਹੋਈ ਨੀ। ਚੱਲ ਕੇ ਤਾਂ ਕੋਈ ਵੀ ਰਾਜੀ ਨੀ ਸਾਰੇ
ਹੋਰ ਦੇਖੋ, ਸਾਡੇ ਤਾਂ ਮਤਲਬ ਹੁਣ ਦੇਖੋ ਗੁਰੂਆਂ ਨੇ ਵੀ ਕਿਹਾ ਹੋਇਆ ਹੁਣ ਗੁਰੂ ਨਾਨਕ ਦੇਵ ਜੀ ਨੇ ਵੀ ਆਪਣੀ ਹੁਣ ਬਾਣੀ ਵਿੱਚ ਹਨਾ ਪਵਨ ਗੁਰੂ ਪਾਣੀ ਪੀਤਾ ਪਾਣੀ ਨੂੰ ਦੇਖਲੋ ਪਿਤਾ ਦਰਜਾ ਦਿੱਤਾ ਹੋਇਆ, ਉਹਨਾਂ ਨੇ ਮਤਲਬ ਐੰਨੀ ਕਦਰ ਕੀਤੀ ਹੋਈ ਐ। ਨਾ ਧਰ ਹਾਂ ਹਾਂ,
ਪਤਾ ਕੀ ਬਾਣੀ ਤਾਂ ਬਹੁਤ ਕੁੱਛ ਸਮਝਾਉਂਦੀ ਆ ਪਤਾ ਕੀ ਕਰਦੇ ਹ ਆਪਾਂ ਆਪਾਂ ਸਮਝਦੇ ਨੀ ਆਪਾ ਪੜ ਪੜ।
ਹਾਂ, ਬਾਣੀ ਤਾਂ ਸਾਨੂੰ ਹਰ ਇੱਕ ਚੀਜ਼ ਦੀ ਮਤਲਬ ਉਹ ਕਹਿੰਦੀ ਤੁਸੀਂ ਕਣ ਕਣ ਦੇ ਸ਼ੁਕਰ ਗੁਜ਼ਾਰ ਹੋ ਜਿਹੜੀ ਤੁਹਾਨੂੰ ਮਤਲਬ ਰਬ ਪਰਮਾਤਮਾ ਨੇ ਤੁਹਾਨੂੰ ਕਣ ਕਣ ਦਿੱਤਾ, ਤੁਸੀਂ ਉਹਦੇ ਵੀ ਸ਼ੁਕਰਗੁਜ਼ਾਰ ਹੋ ਅਸੀਂ ਮਤਲਬ ਬੰਦੇ ਨਾ ਸ਼ੁਕਰੇ ਜਿਹੜੇ ਨਹੀਂ ਉਹ ਕਰਦੇ।
ਅਸੀਂ ਤਾਂ ਜੋ ਸਾਨੂੰ ਮਿਲ ਰਿਹਾ ਹੁਣ ਉਹੀ ਤੇ ਜਿਵੇਂ ਪਾਣੀ ਦੀ ਵੈਲਿਊ, ਪਾਣੀ ਦਾ ਹੁਣ ਪਤਾ ਲੱਗਦਾ, ਹੁਣ ਪਾਣੀ ਦਾ ਪਤਾ ਲੱਗਦਾ ਨਾ ਹੁਣ ਸ਼ੁ ਗੁਜ਼ਾਰ ਹੁੰਨੇ ਆਂ ਜੇ ਪਾਣੀ ਨਾ ਹੁੰ ਦਾ ਤਿਆਏ ਮਰ ਜਾਂਗੇ ਹੁਣ ਦੇਖੋ ਕਿਤੇ ਵੀ ਜਾਓ ਤੁਹਾਨੂੰ, ਤੁਹਾਨੂੰ ਪਾ ਨਹੀਂ ਮਿਲਿਆ ਇੱਕ ਮਿੰਟ ਵੀ। ਕਿੰਨੀ ਮੁਸ਼ਕਿਲ ਹੈ, ਦੇਖੋ ਤੁਸੀਂ ਹੁਣ ਮੈਨੂੰ ਅੱਜ ਪਤਾ ਲੱਗ ਰਿਹਾ ਨਾ, ਮੈਨੂੰ ਇੰਨਾ ਗੁੱਸਾ ਚੜ੍ਹ ਰਿਹਾ ਆਪਣੇ ਆਪ ਤੇ ਜੋ ਮੈਂ ਪਾਣੀ
ਆਹ ਫੈਕਟਰੀਆਂ ਦੇਖ ਕਿੱਡੇ ਕਿੱਡੇ ਗੰਦੇ ਨਾਲੇ ਹੁੰਦੇ ਨੇ ਕਿੰਨੀ ਗੰ ਗਦਗੀ ਹੁੰਦੀ ਹੈ ਉਹਨਾਂ ਵਿੱਚ ਨਹੀਂ ਤਾਂ ਉਹ ਪਾਣੀ ਦੇਖੋ ਜਾਨਵਰਾਂ ਪਸੂਆਂ ਦੇ ਪੀਣ ਦੇ ਕੰਮ ਨਾ ਵੇ ਕਿਵੇਂ ਉੱਥੇ ਗੰਦਗੀ ਲੋਕ ਸੜਦੇ ਨੇ ਨਾਲਿਆਂ ਦੇ ਵੀ ਤੁਸੀ
ਹਾਂ ਕਿਉਂ ਸੁਟ ਤੇ ਉਹ ਜਿਹੜੇ ਗੰਦੇ ਪਿੱਛੇ, ਪਿੱਛੇ ਜੇ ਆਏ ਨੀ ਸੀ ਗੰਦੇ ਨਾਲੇ ਦਾ ਪਾਣੀ ਕਿਸੇ ਵਿੱਚ ਮਿਕ ਸੋ ਰਿਹਾ ਸੀ, ਇਹ ਵੀ ਸੁਣੀ ਸੀ ਕੋਈ ਨਿਊਜ਼ ਮੈਂ, ਕੀ ਗੰਦੇ ਉਹ ਫੈਕਟਰੀਆਂ ਦਾ ਪਾਣੀ ਕੋਈ ਤੇ ਜਾਾਬ ਬਣ
ਫੈਕਟਰੀਆਂ ਫੈਕਟਰੀਆਂ ਦਾ ਤਾਂ ਬਹੁਤ ਗੰਦਗੀ ਪੈਂਦੀ ਮਤਲਬ ਫੈਕਟਰੀਆਂ ਵਾਲੇ ਤਾਂ ਪਾਣੀ ਨੂੰ ਬਿਲਕੁਲ ਦੂਸ਼ਿਤ ਕੀਤਾ ਪਿਆ ਦੇਖੋ ਲੋਕ ਕਈ ਜਗ੍ਹਾ ਤੇ ਲੋਕ ਮੈਂ ਦੇਖਿਆ ਯੂਟਿਊਬ ਲੋਕ ਪਾਣੀ ਛਾਣ ਛਾਣ ਕੇ ਨੇ ਗੰਦਾ ਪਾਣੀ, ਉਹਨਾ ਨੂੰ ਕਿੰਨੀਆਂ ਬਿਮਾਰੀਆਂ ਲੱਗ ਰਹੀਆਂ ਉਹਦੇ ਬੱਚਿਆਂ ਨੂੰ।
ਜਿਹੜਾ ਆਪਾਂ ਫਿਲਟਰ ਕਰ ਰਹੇ ਹਾਂ ਫਿਲਟਰ ਵਾਲਾ ਪਾਣੀ ਕੋਈ ਅਹ ਇਹ ਤੱਤ ਵਿੱਚ ਮਰ ਜਾਂਦੇ ਕੋਈ ਪੀਣ ਜੋਗਾ ਥੋੜੀ ਰਹਿ ਜਾਂਦਾ ਐ।
ਸਹੀ ਗੱਲ ਹੈ, ਨਹੀਂ ਸਾਡੇ ਅਸੀਂ ਲਗਵਾਉਣਾ ਸੀਗਾ ਸਾਨੂੰ ਡਾਕਟਰ ਸਾਹਿਬ ਨੇ ਕਿਹਾ ਕਿ ਫਿਲਟਰ ਵਾਲਾ ਨਹੀਂ ਤੁਸੀਂ ਤੁਸੀ ਪਾਣੀ ਪੀਣਾ, ਤੁਸੀਂ ਮਤਲਬ ਸਿੱਧਾ ਹੀ ਸਮਰਸੀਬਲ ਵਾਲਾ ਪਾਣੀ ਪੀਓ। ਕਹਿੰਦੇ ਤੋਂ ਸ਼ੁੱਧ ਹੁੰਦਾ, ਅਸੀਂ ਨੀ ਲਗਵਾਇਆ ਅਸੀ ਲਗਵਾਉਣ ਲੱਗੇ ਸੀ, ਹਾਂ ਕਹਿੰਦੇ ਉਹੀ ਪਾਣੀ ਪਿਓ ਮਤਲਬ ਸਾਨੂੰ ਦੇਖੋ ਐਮ ਬੀ ਬੀ ਐਸ ਡਾਕਟਰ ਐ ਗੱਲ ਕਹੀ ਹੈ। ਹਾਂ ਉਹ ਟੇਸਟੀ ਵੀ ਹੁੰਦਾ। ਹਮ,
ਇਵੇਂ ਦਾ ਈ ਹੋਈ ਦਾ ਹਰ ਵਾਰੀ ਵੀ ਰਿਪੇਅਰ ਚੱਲਦੀ ਐ ਠੀਕ ਐ ਠੀਕ ਐ ਜੀ ਓਕੇ ਜੀ ਓਕੇ ਜੀ ਥੈਂਕ ਯੂ ਜੀ ਠੀਕ ਐ ਠੀਕ ਜੀ ਓਕੇ ਜੀ ਅੱਛ ਠੀਕ ਐ ਨੈਕਸਟ ਟੈਮ ਦੱਸਦੀ ਆ ਠੀ ਠੀਕ ਐ ਜੀ ਓਕੇ ਜੀ ਸਾਸਰੀ ਕਾ
ਸਾਸਰੀ ਕਾਲ ਜੀ,